ਜ ਸਤਿ ਸ੍ਰੀ ਅਕਾਲ ਹਾਂਜੀ ਹੋਰ ਅੱਜ ਕਿਵੇਂ ਯਾਦ ਕਰ ਲਿਆ
ਬਸ ਬੈਠੇ ਹੋਏ ਸੀ ਯ ਤੁਹਾਨੂੰ ਪਤਾ ਸੰਡੇ
ਹਮ ਅੱਛਾ ਹ ਕੀ ਅੱਜ ਕੱਲ ਮਤਲਬ ਸੰਡੇ ਨੂੰ ਬਾਹਰ ਬ ਬਾ ਬਾਜ਼ਾਰੀ ਲੰਚ ਦਨ ਨਾਸ਼ਤਾ
ਕੀ ਕਾਕੇ ਦੱਸ ਮ ਕੁਛ ਉਹ ਨੀ ਹੈ। ਮੋੜ ਦੇ ਉੱਪਰ ਹੈ। ਕਿ ਬਾਰੀ ਖਾਣਾ ਹੀਏ ਘਰ ਦਾ ਬਣਿਆਇਆ ਖਾ
ਹਾਂ ਉਹ ਤਾਂ ਇਹ ਵੀ ਕਿਸੇ ਵੇਲੇ ਜੇ ਵੀ ਅੱਜ ਕੱਲ੍ਹ ਅੱਜ ਮੌਸਮ ਠੰਡਾ ਨਾ ਅਜ ਤਾਂ ਥੋੜਾ ਮਤਲਬ ਘਰ ਬਣ ਜਾਏਗਾ।
ਹਾਂ ਅੱਜ ਕਹਿ ਰਹੇ ਮੇਰੇ ਹਸਬੈਂਡ ਬੋਲ ਗੇ ਨੇ ਮੈਨੂੰ ਕਿ ਆਲੂ ਰੋਟੀ ਖਾਣੀ ਆ ਅੱਜਲੂ ਰੋਟੀ ਬਣਾਉਣਗੇ।
ਅੱਛਾ ਹਾਂ ਸਾਡੇ ਵੀ ਬੱਚੇ ਬੋਲਦੇ ਪਏਦੇ ਤੰਦੂਰ ਤੇ ਆਲੂ ਵਾਲੀ ਰੋਟੀਆਂ ਬਣਾਉਦੇ ਆ ਤੇ ਹ। ਫੇਿਰ ਮਤਲਬ ਮੈਨੂੰ ਘੱਟ ਆਉਂਦੀਆਂ ਮੈਂ ਨੀ ਇੰਨੇ ਬਣਾਉਂਦੀ। ਤੇ ਫਿਰ ਮੈਂ ਕਿਹਾ ਵੀ ਜੇ ਤੇਰੇ ਤੇਰਾ ਮਨ ਹੈ ਤੇ ਲੱਗਣਾ ਤੇ ਤੈਨੂੰ ਨਾਲ ਪਏਗਾ ਕੱਲੀ ਤਾਂ ਬੰਦ
ਹਾਂ ਉਹ ਤੇ ਹੈ। ਹੀ ਤੇ ਤੰਦੂਰ ਤੁਸੀਂ ਆਪਣਾ ਘਰ ਦਾ ਬਣਵਾਇਆ ਵਧਆ ਬਜ਼ਾਰੇ ਹੀ ਰੇਟ ਲਤਾ ਹੈ।
ਹਾਂ ਮਤਲਬ ਬਜ਼ਾਰੋਂ ਲਿਆ ਕੇ ਬਜ਼ਾਰੋਂ ਲਿਆ ਕੇ ਵਿਸਤਾਰੀ ਸੈੱਟ ਕੀਤਾ ਹੋਇਆ ਨਾ ਬਜ਼ਾਰੋਂ ਲਿਆਂਦਾ ਸੀ ਹਾਂ ਤੇ ਕੁਦੋਂ ਦੂਰ ਤੇ ਸਾਡੇ ਕੋਲ ਦੋ ਨੇ ਇੱਕ ਵੱਡਾ ਵੱਡਾ ਉਹ ਬਹੁਤ ਵੱਡਾ ਉਹਨੂੰ ਫਿਰ ਕਹਿੰ ਮੈਂ ਕਿਹਾ ਵੀ ਉਹ ਨਾ ਬਾਲਣ ਜਿਆਦਾ ਪਾਉਂਦਾ ਵੀ ਤੂੰ ਛੋਟੇ ਵਾਲਾ ਬਾਲ ਲੈ ਛੋਟੇ ਵਾਲੇ ਚ ਚੱਲ ਥੋੜੀਆਂ ਜਾ ਦੋ ਫੇਰ ਜਿਆਦਾ ਲੱਗ ਜਾਣਗੇ ਹੋਰ
ਹਾਂ ਉਹ ਤੇ ਹੈ ਹੀ ਹਾਂ ਹਾਂ ਨਹੀਂ ਸਵਾਦ ਲੱਗਦੀ ਤੈਨੂੰ ਦੋੱਧ ਰੋਟੀ ਤੇ ਬੜੀ ਸਦ ਲੱਗਦੀ ਆ ਸਾਡੇ ਕੋਲ ਹੈਗਾ ਸੀ ਤੰਦੂਰ ਮਤਲਬ ਸਾਡੇ ਤੰਦੂਰ ਦੀ ਨਾ ਮਿੱ ਮਿੱਟੀ ਬੜੀ ਉਤਰ ਰਹੀ ਹੈ ਰੋਟੀਆਂ ਦੇ ਨਾਲ ਉਹ ਫਿਰ ਮੂੰਹ ਚ ਕਿਰ ਖ ਆਂਦੀ ਹੈ ਉਹ ਮਨ ਨੀ ਕਰਦਾ ਖਾਣ ਤੇ
ਤੇ ਉਹਦੇ ਤੇ ਉਹ ਕਰਿਆ ਕਰੋ ਨਾ ਤੁਸੀਂ ਦੂਰ ਦੇ ਬਾਲਣ ਤੋਂ ਪਹਿਲੇ ਤੁਸੀਂ ਕੱਚੀ ਲੱਸੀ ਚ ਪਾ ਕੇ ਨਾ ਉਹ ਤੇ ਉਹ ਲਗਾਇਆ ਕਰੋ ਸਾਈਡਾਂ ਤੇ
ਹਾਂਜੀ ਹਾਂਜੀ ਲਗਾਇਆ ਅਸੀਂ ਬੜੀ ਵਾਰ ਲਗਾਇਆ ਮਤਲਬ ਕੱਚੀ ਲੱਸੀ ਵੀ ਲਾਈਏ ਕੁਝ ਸਾਾਈ ਜ ਕਹਿੰਦੇ ਇੱਕ ਪੱਤੇ ਆਉਂਦੇ ਅਸੀਂ ਉਹਦਾ ਮਿਕਸਰ ਖੋਲ ਕੇ ਨਾ ਉਹ ਵੀ ਲਗਾਏ
ਹਾਂ ਕਹਿੰਦੇ ਵੀ ਜਿਵੇਂ ਘਾਹ ਦੇ ਪੱਤੇ ਤਿਆਂ ਨੂੰ ਥੋੜਾ ਜਿਹਾ ਪੀਸ ਕੇ ਤੇ ਉਹ ਹਾਂ
ਕੋਈ ਅਜੀਬ ਜਿਹੀਪ ਲੈਂਦੇ ਨੇ ਪੱਤਿਆਂ ਦਾ ਉਹਨੂੰ ਪੀਸ ਕੇ ਨਾ ਸਿਓ ਵੀ ਲਗਾਇਆ ਪਰ ਤਾਂ ਵੀ ਕੋਈ ਫਰਕ ਨੀ ਹੈ ਮਤਲਬ ਰੋਟੀ ਖਾਣੇ ਦਾ ਕਿਰਕ
ਕਿਰਕਦੀ ਹੈ ਹਮ ਜਾਂ ਫਿਰ ਤੁਸੀਂ ਦੇਖੋ ਤੁਹਾਨੂੰ ਦੂਰੀ ਵਾਰ ਨਾਲ ਮਿੱਟੀ ਲਗਾਉਣੀ ਪੈਂਦੀ ਹੋਵੇ ਲਗਾਉਣੀ ਪਵੇ
ਹਾਂਜੀ ਪਤਾ ਨੀ ਕਿੱ ਕੀਤਾ ਉਹ ਤੇ ਐਵੇਂ ਸੁੱਟਿਆ ਹੋਇਆ ਤਾਂ ਦੋ ਮੈਂ ਉਹ ਤੋਂ ਪਿਛਲੀ ਵਾਰ ਪਿਛਲੇ ਹਫ਼ ਤੋਂ ਬੋਲਿਆ ਸੀ ਕਿ ਤੰਦੂਰ ਦੀ ਰੋਟੀਆਂ ਬਣਾ ਲੋ ਉਹ ਮੰਮੀ ਕਹਿੰਦੇ ਕਿ ਤੰਦੂਰ ਦੀ ਫਿਰ ਮਿੱਟੀ ਰਟੀ ਉਤਰੇਗੀ ਫਿਰ ਤੁਸੀਂ ਖਾਉਗੇ ਫੇਿਰ ਮੈਂ ਚੁੱਪ ਕਰ ਰਹੀ ਮੈਨੂੰ ਚਲੋ ਰਹਿਣ ਦੋ ਫਿਰ
ਹਮ ਜਾਂ ਕਿਸੇ ਨੂੰ ਪੁੱਛ ਲਓ ਨਾ ਕਿਸੇ ਨੂੰ ਹੁਣ ਤਾਂ ਇਹਨਾਂ ਦਾ ਕੋਈ ਸਾਨੂੰ ਵੀ ਨੀ ਪਤਾ ਹੈਗਾ ਕਿਉਂਕਿ ਹਜੇ ਤਾਂ ਸਾਡੇ ਤਾਂ ਕੋਈ ਉੱਤਰਰੀ ਹੀ ਨੀ ਤੇ ਆਪਾਂ ਬਣਾਉਂਦੇ ਵੀ ਘੱਟ ਆ ਨਾ ਕਦੇ ਕਦੇ ਮਤਲਬ ਬਣਾ ਲਈ ਆ ਕਿਉਂਕਿ ਮੈਨੂੰ ਤਾਂ ਬਣਾਉਣੀਆਂ ਨੀ ਆਉਂਦੀਆਂ ਤੇ ਫੇਰ ਉਹ ਬੇਟਾ ਹੈਗਾ ਤੇ ਉਹ ਫਿਰ ਜਦੋਂ ਫੈਕਟਰੀ ਚ ਵਿਹਲਾ ਹੁੰਦਾ ਤੇ ਫਿਰ ਉਹ ਫੋਨ ਕਰ ਦਿੰਦਾ ਵੀ ਤੁਸੀਂ ਤਿਆਰੀ ਕਰੋ ਮੈਂ ਆਨਾ ਤੇ ਹਾਂ ਫੇਿਰ ਅਸੀਂ ਤਾਂ ਬੁਰ ਪੂਰੀ ਪਿਕਨਿਕ ਬਣਾ ਲੈਂਦੇ ਹਾਂ ਉੱਪਰ ਆਪਾਂ ਦੇ ਕੋਠੇ ਵੀ ਹੁਣ ਤੇ ਨੀ ਸਰਦੀਆਂ ਵਿੱਚ ਸਰਦੀਆਂ ਚ ਹੀ ਬਣਾਉਂਦੇ ਸੀ ਕੋਠੇ ਤੇ ਸਭ ਕੁਛ ਲੈ ਜਾਂਦੇ ਸੀ ਮੱਖਣ ਦਹੀਂ ਪਾਣੀ ਤੇ ਫੇਿਰ ਮੇਰਾ ਵੱਡਾ ਬੇਟਾ ਹੈਗਾ ਹਾਂ ਨਾ ਨਾਲ ਨਾਲ ਗਰਮ ਗਰਮ ਦੇਈ ਜਾਂਦੇ ਸੀ ਤੇ ਫਿਰ ਅਸੀਂ ਏਦਾਂ ਕਰਦੇ ਹਾਂ ਨਾ ਸਾਡਾ ਅਹ ਮਤਲਬ ਇੱਕ ਜਾਣੇ ਦਾ ਕੰਮ ਨੀ ਨਾ ਹੁੰਦਾ ਸਾਡਾ ਅਸੀਂ ਹਾਂ ਫਿਰ ਮੈਂ ਥੋੜਾ ਪੀੜੇ ਬਣਾਉਾਨਦੀ ਹਾਂ ਭਰ ਦੀਆਂ ਫੇਰ ਉਸ ਤੋਂ ਬਾਅਦ ਹੋਰ ਨਾਲ ਹੈਗੇ ਨੇ ਮਤਲਬ ਜੁਆਇੰਟ ਫੈਮਿਲੀ ਤੇ ਫੇਰ ਉਹ ਉਹ ਆਪਣਾ ਪਲੇਟ ਤੇ ਰਹਿ ਕੇ ਨਾ ਤੇ ਉਹਨੂੰ ਹੱਥ ਦੇ ਨਾਲ ਲੈਂਦੇ ਨੇ ਫੇਰ ਉਹ ਹਾਂ, ਫੇਰ ਬੇਟੇ ਤਾਂ ਹੱਥ ਚ ਫੜ ਕੇ ਦੂਰ ਚਲਾਈ ਜਾਂਦਾ ਤੇ ਸਾਰੇ ਕੱਠੇ ਹਾਂ, ਫੇਰ ਇੱਕ ਜਾਣੇ ਨੂੰ ਨਾਲ ਦੇ ਦਿੰਦੇ ਹਾਂ। ਪਹਿਲੇ ਅਸੀਂ ਅਸੀ ਵੱਡਿਆਂ ਨੂੰ ਖਵਾ ਦਿੰਦੇ ਹਾਂ ਤੇ ਫੇਰ ਉਹ ਫਿਰ ਅਸੀਂ ਆਪਣਾ ਇੱਕ ਇੱਕ ਦੋ ਦੋ ਜਣਿਆਂ ਨੂੰ ਬਿਠਾ ਕੇ ਤੇ ਆਪਾਂ ਰੋਟੀ ਹਾਂ ਮਤਲਬ ਅੱਛਾ ਲੱਗਦਾ, ਮਜਾ ਆਉਦਾ। ਪਰ ਹੁਣ ਹਾਂ ਤੇ ਹੁਣ ਮੌਸਮ ਵੀ ਹੁਣ ਹੁਣ ਗਰਮੀ ਆ ਹੁਣ ਤਾਂ ਨੀ ਲਗਦੀਆਂ ਰੋਟੀ ਪਰ ਅੱਜ ਥੋੜਾ ਮੌਸਮ ਠੰਡਾ ਸੀ, ਅੱਜ ਮੈ ਉਸਨੂੰ ਕਿਹਾ ਸੀ, ਮੈਂ ਕਿਹਾ ਦੇਖ, ਹਾਂ ਮੈਂ ਵੀ ਇਹੀ ਕਹਿੰਦੀ ਪਈ ਸੀ, ਮੈਂ ਕਿਹਾ ਦੇਖ ਡੋਕਲਾ ਵੀ ਜੇ ਬਣਾਏਗਾ ਤੇ ਮੈਂ ਤਿਆਰੀ ਕਰ ਦਿੰਦੀ ਆ। ਤੇ ਹਾਂ।
ਆਲੂ ਦੀ ਰੋਟੀ ਵਿੱਚ ਬਿਲਕੁਲ ਤਿੱਖੀ ਸਵਾਦ ਲੱਗਦੀ, ਫਿੱਕੀ ਫਿੱਕੀ ਨੀ ਸਵਾਦ ਲੱਗਦੀ। ਹਾਂ, ਮਤਲਬ ਥੋੜਾ ਨਮਕ ਮਿਰਚ ਕਰਾਰਾ ਹੋਏ ਫਿਰ ਸਹੀ ਲੱਗਦੀ।
ਹਾਂ, ਸਾਡੇ ਤਾਂ ਅਦਰਕ, ਥੋਮ ਵੀ ਖੂਬ ਪਵਾਉਂਦੇ ਨੇ
ਅੱਛਾ, ਅੱਛਾ ਥੋਮ ਤੇ ਨੀ ਮੈਂ ਕਦੀ ਪਾਇਆ ਆਲੂ
ਨਹੀਂ ਨਹੀਂ ਥੋਮ ਪਾ ਕੇ ਦੇਖੋ, ਥੋਮ ਨਾਲ ਤੇ ਬਹੁਤ ਅੱਛੀ ਲੱਗਦੀ ਰੋਟੀ, ਹਾਂ ਸਾਡੇ ਸਗੋਂ ਥੋਮ ਤਾਂ ਜ਼ਰੂਰ ਪਵਾਉਂਦੇ ਨੇ, ਅਦਰਕ ਭਾਵੇ ਹੋਵੇ ਨਾ ਹੋਵੇ, ਥੋਮ ਤਾਂ ਜ਼ਰੂਰ ਪਾਉਦੇ, ਬੜੀ ਵਧੀਆ ਖੁਸ਼ਬੂ ਆਉਂਦੀ ਹੈ।
ਅੱਛਾ, ਅੱਛਾ ਚਲੋ ਮੈਂ ਪਾਵਾਂਗੀ ਹੁਣ ਦੇਖਾਂਗੀ।
ਹਾਂ ਤੇ ਧਨੀਆ ਉਹ ਹੋਰ ਜਦੋਂ ਧਨੀਆ ਨਾ ਨਾ ਹੋਵੇ। ਤੇ ਸਾਡੇ ਇਹਦੇ ਪਾਪਾ ਕਹਿੰਦੇ ਵੀ ਰੋਟੀ ਨਾ ਬਣਾ, ਕਹਿੰਦੇ ਧਨੀਏ ਤੋਂ ਬਗੈਰ ਤਾਂ ਮਜ਼ਾ ਹੀ ਨਹੀਂ ਆਉਂਦਾ, ਰੋਟੀ ਦਾ ਹਰੇ ਧਨੀਏ ਤੋਂ ਬਗੈਰ ਤੇ ਆਲੂ ਵਾਲੀ, ਹਾਂ ਹਾਂ, ਉਹ ਤੇ ਵੀ ਸਾਰਾ ਕੁਛ ਪਾਣੇ ਆ ਨਾ ਸੁੱਕਾ ਧਨੀਆ ਹੋ ਗਿਆ ਮਤਲਬ ਇੱਕ ਪਰੌਂਠਾ ਮਸਾਲਾ ਮਿਲਦਾ ਹੈ ਤੇ ਉਹ ਆਪਣਾ ਉਹ ਅਸੀਂ ਪਾ ਦਿੰਦੇ ਹਾਂ ਪਰੌਂਠਾ ਮਸਾਲਾ ਧਨੀਆ ਸਾਰਾ ਕੁਛ ਅੰਬਚੂਰ ਅਨਾਰ ਦਾਣਾ ਮਤਲਬ ਅਨਾਰਦਾਨਾ ਬੱਚੇ ਨੀ ਪਸੰਦ ਕਰਦੇ
ਅਨਾਰ ਦਾ ਨਾਲ ਤੇ ਮੈਨੂੰ ਵੀ ਟੇਸਟ ਨਹੀਂ ਲੱਗਦਾ ਬਲਕਿ ਮੇਰੇ ਹਸਬੈਂਡ ਬੋਲਦੇ ਨੇ ਕਿ ਅਨਾਰ ਪਾਓ ਮੈਂ ਬੋਲਿਆ ਕਿ ਤੂੰ ਆਪਣੀ ਰੋਟੀ 'ਚ ਸਾਰੀ ਮੈਸਿਜ ਨਹੀਂ ਪਾਉਣਾ ਮੈਂ ਤੋਂ ਰੋਟੀ ਚਚ ਅੱਗ ਤੋਂ ਪਾ ਹਾਂ
ਉਹ ਨਾ ਬੱਚਿਆਂ ਨੂੰ ਨਾ ਮੂੰਹ ਵਿੱਚ ਆਉਂਦਾ ਨਾ ਜਦੋਂ ਮਤਲਬ ਥੋੜਾ ਸਖ਼ਤ ਜਿਹਾ ਲੱਗਦਾ ਨਾ ਤੇ ਉਹ ਬੱਚੇ ਫੇਰ ਕਹਿ ਦਿੰਦੇ ਐਵੇਂ ਆ ਗਿਆ ਤਾਂ ਖ ਤਕ
ਹਾਂ ਨਹੀਂ ਸੁ ਲ ਬਲਕਿ ਅਸੀਂ ਨਾ ਪੀਸ ਕੇ ਰੱਖਿਆ ਹੋਇਆ ਅਨਾਰਦਾਨਾ ਪੀਸ ਕੇ ਨਮਕ ਵੇਰਾ ਪਾ ਕੇ ਰੱਖਿਆ ਹੋਇ ਤੇ ਮੈਂ ਤੇ ਉਹ ਵੀ ਨੀ ਪਾਉਂਦੀ ਮੈਨੂੰ ਟੇਸਟੀ ਨੀ ਲੱਗਦਾ ਅਨਾਰਦਾਨਾ ਬਿਲਕੁਲ ਵੀ
ਜਿਨ੍ਹਾਂ ਦੇ ਪਸੰਦ ਆ ਉਹਨਾਂ ਨੂੰ ਦੋ ਚ ਪਾ ਤਾ ਤੇ ਆਪਾਂ ਆਪਣੀ ਉਹ ਵੀ ਕਰੇ ਕਿਉਂਕਿ ਹਰੇਕ ਦੀ ਆਪਣੀ ਆਪਣੀ ਪਸੰਦ ਹੁੰਦੀ ਹੈ ਹਮ
ਬਸ ਨਾਨ ਵਗੈਰਾ ਵੀ ਬਣਾਉਂਦੇ ਹੋ
ਨਨ ਨਾਨ ਇੱਕ ਵਾਰੀ ਟਰਾਈ ਕੀਤਾ ਸੀ ਤੇ ਫੇਰ ਉਹ ਨਾ ਬਣਿਆ ਨ ਸੀ ਚੰਗੀ ਤਰ੍ਹਾਂ ਤੇ ਹੁਣ ਕਹਿ ਰਿਹਾ ਸੀ ਕਹਿੰਦਾ ਜਦੋਂ ਬਣਾਵਾਂਗੇ ਨਾ ਤੇ ਪਹਿਲੇ ਦੋ ਨਾਨ ਲਾ ਕੇ ਦੇਖਾਂਗੇ ਮੈਂ ਕਿਹਾ ਚੱਲ ਦੇਖ ਲੈਣਾ ਹਾਂ ਬਸ ਉਹ ਮੇਦਾ ਹੈ ਥੋੜਾਹਾ ਮਤ ਥਾਂ ਤੇ ਫੇਰ ਜਲਦੀ ਜਲਦੀ ਉਹ ਨੀ ਨਾ ਹੁੰਦਾ ਦੇਖੋ ਹੁਣ ਕਰਕੇ ਕਹਿੰਦਾ ਤੇ ਮਗਰ ਦਾ ਮਗਰ ਤੇ ਪਿਆਦਾ ਵੀ ਥੋੜ੍ਹਾ ਜਿਹਾ ਮੇਦਾ ਵੀ ਗੁੰਨ ਲੈਣਾ
ਕਰ ਲੋ
ਹਾਂ ਫੇਰ ਦੇਖਾਂਗੇ ਟਰਾਈ ਕਰਕੇ ਜਦੋਂ
ਹਾਂਜੀ ਹਾਂਜੀ ਚਲੋ ਮੈਂ ਵੇਖਾਂ ਜ ਤੁਹਾਡੇ ਤੁਸੀਂ ਮੇਨੂੰ ਪਹਿਲੀ ਵਾਰ ਮੈਂ ਸੁਣਿਆ ਕਿ ਤੁਸੀਂ ਆਲੂ ਦੀ ਰੋਟੀ ਥੋਮ ਵੀ ਪਾਉਂਦੇ ਹੋ
ਹਾਂ ਨਹੀਂ ਨਹੀਂ ਥੋਮ ਦਾ ਤਾਂ ਬਹੁਤ ਜ਼ਿਆਦਾ ਟੇਸਟ ਆਉਂਦਾ ਹੈ ਸਾਡੇ ਤਾਂ ਥੋਮ ਹਰੇਕ ਚੀਜ਼ ਵਿੱਚ ਉਹਨਾਂ ਨੇ ਪਆਣਾ ਹੀ ਪਆ ਮਤਲਬ ਥੋਮ ਜਿਆਦਾ ਜਿਆਦਾ ਪਉਂਦੇ ਆ ਜਿਵੇਂ ਅਸੀਂ ਕਿਸੇ ਵੇਲੇ ਜਿਵੇਂ ਬਾਜ਼ਾਰ ਚ ਉਹ ਮਿਲਦੀ ਨੇ ਨਿਊਟਰੀ ਵਗੈਰਾ ਨਿਊਟਰੀ ਮਿਲਦੀ ਹੈ ਮੇਿਸਨੇੇਚ ਮਿਲਦੇ ਨੇ ਨਿਊਟਲੀ ਦੇ ਤੇ ਉਹਦੇ ਵਿੱਚ ਵੀ ਅਸੀਂ ਪਹਿਲੇ ਥੋੜਾ ਜਾਿਹਾ ਉਸਨੂੰ ਦਹੀਂ ਤੇ ਥੋਮ-ਥੋਮ ਤੇ ਅਦਰਕ ਦਾ ਪੇਸਟ ਬਣਾ ਕੇ ਤੇ ਉਹ ਅਸੀਂ ਪਹਿਲੇ ਲਾ ਲੈਂਦੇਾਂ ਹਾ ਉਹਦੇ ਤੇ ਉਹਦੇ ਤੇ ਅੱਧਾ-ਪੌਣਾ ਘੰਟਾ ਅਸੀ ਉਹਨਾ ਨੂੰ ਪਹਿਲੇ ਦਾਈ ਮੈਰੀਨੇਟ ਕਰਕੇ ਰੱਖਦੇ ਹਾਂ, ਅਦਰਕ-ਥੋਮ ਦਾ ਪੇਸਟ ਲਾ ਕੇ ਤੇ ਫੇਰ ਥੋੜੇ ਉਹਦੇ ਵਿੱਚ ਕਲਰ ਪਾ ਲੈਂਦੇ ਹਾਂ, ਏ ਰੈੱਡ ਕਲਰ ਪਾ ਲੈਂਦੇ ਹਾਂ ਤੇ ਫੇਰ ਉਹ ਬਿਲਕੁਲ ਐਂ ਵਿਚਾਰ ਹੀ ਲੱਗਦਾ ਜ ਜਿਵੇ ਵੀ ਬਜ਼ਾਰੋਂ ਵੀ ਸਨੈਕਸ ਖਾਏ ਹੁੰਦੇ ਉਹਦੇ
ਅੱਛਾ, ਅੱਛਾ। ਕੱਲ ਮੈਂ, ਹਾਂਜੀ-ਹਾਂਜੀ। ਕੱਲ ਮੈਂ ਬਣਾਏ ਸੀ ਮੋਮਸ, ਮੋਮਸ ਦੇ ਵਿੱਚ ਮੈਂ ਇਹਨਾਂ ਸਾਰਾ ਲਸਣ ਪਾਇਆ ਹੋਏ ਨਾ ਇੰਨਾ ਅੱਛਾ ਇੰਨਾ ਸਵਾਦ ਬਣੇੇ ਨਾ ਮੋਮੋਸ ਬਤ ਬੋਤ ਤਸਟੀ ਬਣਨ ਹੈ ਹੋਏ ਐਂਡ ਟਾਈਮ ਤੇ ਤੁਸੀਂ ਮੰਨੋਗੇ ਮੈਂ ਨਹੀਂ ਮੈਂਨ ਯਤੀ ਬਣਾਇਆਔਰ ਮੇਰੀ ਸੀਂ ਖੁਦ ਅਸੀਂ ਬ
ਬਚਿਆ ਨੀ ਬਸ ਸਾਡੇ ਤਾ ਇਓ ਹਾਲ ਹੈ। ਮੈਂ ਅੱਸੀਂ ਵੀ ਇੱਕ ਵਾਰੀ ਬਣਾਏ ਸੀ ਤੇ ਸਾਨੂੰ ਪੁੱਛਿਆ ਨੀ ਫਿਰ ਮੈਂ ਕਿਹਾ ਮੈਂ ਨੀ ਬਣਾਉਂ ਮੈਂ
ਹਾਂ, ਮੇਰੇ ਹਸਬੈਂਡ ਨੂੰ ਬੜਾ ਫੀਲ ਹੋਇਆ ਕਹਿੰਦੇ ਹਾਏ ਸਵੇਰ ਤੇ ਲੱਗੇ ਹੋਏ ਹੋ ਸ਼ਾਮ ਤੇ ਲੱਗੇ ਹੋਏ ਬਣਾਨ ਸੀ ਤੇ ਆਪਣੇ ਆਪ ਨੂੰ ਮਿਲਿਆ ਨੀ ਕੁਛ ਨਹੀਂ, ਮੈਂ ਕਿਹਾ ਕੀ ਕਰਾਂ ਫਿਰ ਮੈਂ ਕਿਹਾ ਫਿਰ ਮੈਨੂੰ ਬਜਾਰੋ ਖਿਲਾ ਲਿਆਓ। ਤੁਸੀਂ
ਹਾਂ, ਪਤਾ ਕਿ ਜੁਆਇੰਟ ਫੈਮਿਲੀ ਹੋਵੇ ਨਾ ਤੇ ਫੇਿਰ ਉਹਨਾਂ ਚ ਨਹੀਂ ਹੁੰਦਾ ਦਾ ਵੀ ਕੋਈ ਨਾ ਕੋਈ ਕਹਿ ਅਸੀਂ ਕਿਸੇ ਨੂੰ ਜਵਾਬ ਵੀ ਨਹੀਂ ਦੇ ਸਕਦੇ ਵੀ ਨਹੀਂ
ਨਾ ਖਾਓ।
ਹਾਂ, ਤੇ ਫੇਰ ਅਸੀਂ ਕਹਿੰਦੇ ਅਸੀਂ ਸਗੋਂ ਕਹਿੰਦੇ ਹ ਚ ਅਗਲਾ ਆਇਆ ਬੰਦਾ ਉਹ ਖੁਸ਼ ਹੋਵੇ ਉਹਨੂੰ ਅਸੀਂ ਖਵਾ ਦਈਏ।
ਹਾਂ ਮੈਂ ਸੂਜੀ ਦੇ ਬਣਾਏ ਸੀ ਸੂਜੀ ਜਿਹਦੇ ਵਿੱਚ ਆਟਾ ਪਾ ਕੇ
ਆਟਾ ਪਾ ਕੇ ਅੱਛਾ ਤੇ ਮਤਲਬ ਸੂ ਅੱਛਾ ਸੂਜੀ ਫੈਲੀ ਤਾਂ ਨੀ ਹੈਗੀ ਜਿਵੇਂ ਕਹਿੰਦੇ ਜਿਵੇਂ ਆਪਾਂ ਕਹਿੰਦੇ ਆ ਵੀ ਅ
ਉੋਨ ਵੀਹ ਤੀਹ ਮਿੰਟ ਸ ਵੀਹ ਮਿੰਟ ਸੀ ਪੰਦਰਾਂਵੇਂ ਮਿੰਟ ਹਾਂ ਗੁੰਨ ਕੇ ਰੱਖ ਦਿ ਆਠੇ ਵਰ ਗੰ ਗੁਲੋ ਵਿੱਚ ਥੋੜਾ ਨਮਕ ਪਾਾਲ ਲੋ ਇੱਕ ਚਮ ਥੜਾ ਜਿਹਾ ਬਿਲਕੁਲ ਥੋੜਾ ਜਿਹਾ ਅੱਧਾ ਕੁ ਚਮਚ ਚਮਚ ਤੇਲ
ਤੇਲ ਪਾ ਅੱਛਾ ਕ
ਹਮ ਨਹੀਂ ਬੜੇ ਸਵਾਦ ਮੇਰੇ ਨਾ ਬੇਟਾ ਵੱਡਿਆਂ ਵਾਲ ਬਿਮਾਰ ਸੀ ਤੇ ਉਹ ਮਗਰ ਪਿਆ ਆਇਆ ਸੀ ਮੈਂ ਖਾਣੇ ਨੇ ਮੈਨੂੰ ਬਾਰੋਂ ਖਵਾ ਕੇ ਲਿਆ ਫਿਰ ਇਹਨਾਂ ਨੂੰ ਬੋਲਿਆ ਕਿ ਬਜ਼ਾਰੋਂ ਨ ਮੈਂ ਖਣੇ ਘਰ ਮੰਮਾ ਕੋਲ ਬਣਵਾ ਲੈਣ ਫਿਰ ਘਰ ਬਣਾਤੇ ਸੀ ਮੈਂ ਉਹਨੂੰ ਸੋ ਚਿਦੇ ਬਣਾਦੇ ਸੀ ਸੂਜੀ ਦੇ ਬਾਰੇ ਖਾ ਵੀ ਲ ਕੋਈ ਖਰਾਬ ਨੀ ਕੀਤਾ ਨਾ ਸੂ
ਹਾਂ ਉਹ ਤਾਂ ਤੇ ਫਿਰ ਹੁਣ ਸਾਡੇ ਵਰਗੇ ਜ ਸਾਡੀ ਲੇਡੀਜ਼ ਸਾਡੇ ਆਉਂਦੇ ਆ ਚੱਲ ਕੋਈ ਗੱਲ ਨੀ ਸਾਡੇ ਬੱਚੇ ਖੁਸ਼ ਰਹਿਣ ਕੋਈ ਬੱਚਿਆਂ ਨੇ ਖਾ ਲਿਆ ਨਾ ਤਾਂ ਸਮਝ ਲਓ ਅਸੀਂ ਵੀ ਖਾ ਲਿਆ ਮਾਵਾਂ ਦਾ ਤਾਂ ਇਓ ਹੁੰਦਾ ਵੀ ਬੱਚਿਆਂ ਨੇ ਖਾ ਲਿਆ ਤੇ ਅਸੀਂ ਵੀ ਖਾ ਲਿਆ
ਤਾਂ ਰਿਹਾ ਮੰਮਾ ਤੁਸੀਂ ਤੇ ਖਾ ਲੋ ਤੁਸੀਂ ਖਾ ਲੋ ਮੈਂ ਉਹਨੂੰ ਬੋਲਿਆ ਮ ਕੋਈ ਗੱਲ ਨੀ ਤੂੰ ਖਾ
ਹਮ ਹਾਂ ਮੇਰੇ ਆਪੇ ਖਾ ਲਏ ਬ ਤੇ ਆਈ ਬਸ ਉਹੀ ਆ ਸਾਡਾ ਮੇਰਾ ਵੀ ਇਹੀ ਹੋਇਆ ਹੈਗਾ ਵੀ ਬੱਚੇ ਤੇ ਜੈਂਟਸ ਲੋਕ ਖਾ ਜਾਣ ਉਹਥ ਉਹਨਾਂ ਨੂੰ ਵਾਹ ਵਾਹ ਹੋ ਜੇ ਬਸ ਸਾਡਾ ਕੋਈ ਗੱਲ ਨੀ ਤੇ ਉਹ ਤਾਂ ਹੈਈ ਆ ਬਸ ਕੋਈ ਨੀ ਬਸ ਗੱਲ ਨਾ ਵੀ ਅਹ ਅਸੀਂ ਜ ਅਸੀਂ ਮਤਲਬ ਮ ਆਦਾ
ਹਾਂਜੀ ਹਾਂਜੀ ਮੇਰਾ ਬਸ ਜਿਹੜਾ ਦੇਵਰ ਹੈ ਨਾ ਬ ਜਇੰਟ ਫੈਮਿਲੀ ਨਾ ਸਾਡੀ ਵੀ ਤੇ ਜਿਹੜਾ ਦੇਵਰੇ ਨਾ ਸਾਡੇ ਨਾਲ ਰਿੰ ਉਹ ਬੜਾ ਮਗਰ ਪੈਂਦਾ ਹਰ ਤੇ ਬੋਲੇਗਾ ਆਪਾਂਭ ਵੀ ਬਣਾ ਲੋ ਕੁੱਛ ਬਣਾ ਲਓ ਕੁੱਛ ਉਹ ਫਿਰ ਬਣਾ ਕੇ ਦੇਵਾਂਗੇ ਫੇਿਰ ਕਹਿ ਗਿਆ ਤੁਸੀਂ ਰੈਸਟ ਸਸਟਰੈਂਟੋਲ੍ਹੋ ਮੈਂ ਉਹਨੂੰ ਨੀ ਮੈਂ ਬਣਾ ਕੇ ਦਵਾਂਗੀ ਤੂੰ ਅੱਗੇ ਬੈਠ
ਅੱਗੇ ਹਾਂ ਉਹ ਤੇ ਹੈ ਨਹੀਂ ਪਤਾ ਬੱਚਾ ਵੀ ਉਹਨੇ ਕਹਿੰਦਾ ਜਿਹੜਾ ਖਵਾ ਦੇ ਨਹੀਂ ਤਾਂ ਸਾਰਿਆਂ ਨੂੰ ਥੋੜੀ ਦਾ ਹੋਰ ਵੀ ਤਾਂ ਬੰਦੇ ਹੋਣਗੇ ਨਾ ਘਰ ਵਿੱਚ ਵੀ ਪਤਾ ਜਿੰਹਨੇ ਮੇਰੀ ਸੁਣ ਲੈਣੀ ਹੈ ਤੇ ਮੈਂ ਉਸੇ ਨੂੰ ਕਹਿਣਾ ਨਾ
ਫਿਰ ਮੈਨੂੰ ਸਚ ਲਿਆ ਮੈਂ ਕਿਹਾ ਬ ਸਟੈਂਡ ਚਾਹੀਦਾ ਮੋਮੋਜ਼ ਵਾਲਾ ਉਹ ਤੇ ਹੈ ਨੀ ਫਿਰ ਕਹਿੰਦਾ ਮੈਂ ਲਿਆ ਕੇ ਦੇਣਾ ਵਾਂ ਤੁਸੀਂ ਬਣਾ ਸੀ ਹਾਂ ਕਰੋ ਮੈਂ ਕਿਹਾ ਬਣਾ ਦਵਾਂਗੀ ਤੇ ਲੈ ਆ ਪਿਛਲੇ ਪਰਾਰ ਲੈ ਕੇ ਆ ਸਟੈਂਡ ਦੇ ਅਗਲੇ ਆਤਾਰ ਕਹਿੰਦਾ ਹੁਣ ਬਣਾਓ ਫਿਰ ਮੈਂ ਸ ਸਮਾਨ ਲੈਓ ਜਾ ਕੇ ਬਣਾ ਦੇ ਨਿਊਜ਼
ਹਾਂ ਉਹ ਤਾਂ ਹੈ ਹੈ ਬਸ ਥੋੜਾ ਥੋੜਾ ਬਰੀਕ ਹਾਂ ਖ਼ੁਸ਼ ਹੋਣਾ ਚਾਹੀਦਾ ਨਾ ਉਹ ਤੇ ਹੈ ਹੀ
ਚੀ ਤੂੰ ਮਿਕ੍ਸੀ ਕਢ ਲ ਇੱਕ ਵਾਰ ਮੈਂ ਤੇ ਸੂਜੀ ਨੂੰ ਨਾ ਮਿਕਸੀ ਹਾਂ ਜੋ ਆਟਾ ਸ ਗੋਂਦੇ ਆ ਨਾ ਸੂਜੀ ਨਾ
ਹਾਂ ਹਾਂ
ਦੂਜੀ ਨੇ ਇੱਕ ਵਾਰੀ ਮਿਕਸੀ ਕਰ ਲ ਲੋ ਉਹ ਹੋਰ ਬਾਰੀ
ਬਰੀਕ ਹਾਂ ਬਰੀਕ ਕਰ ਲਾਂਗੇ ਮਿਕਸੀ ਚ
ਫਿਰ ਉਹ ਆਟੇ ਵਾਂਗ ਹੀ ਸਾਨੂੰ ਮਿਸ ਨਾ ਮੇਦੇ ਵਾਂਗੂ ਹਨਾ ਹਾਂ ਤੇਹੀ ਮੋਟੀ ਸੂਜੀ ਨਾ ਲਵੇ ਤੇ ਜਾਂ ਮੋਟੀ ਸਾਡੇ ਕੋਲ ਹੈਗੀ ਹੈ ਤੇ ਆਪਾਂ ਥੋੜੇ ਜਿਹੇ ਮਤਲਬ ਮਿਕਸੀ ਚ ਗ੍ਰੈਂਡ ਕਰ ਲਈਏ
ਹਾਂਜੀ ਹਾਂਜੀ ਮੋਟੀ ਮੇਰੀ ਵੀ ਮੋਟੀ ਹੁੰਦੀ ਕਿਂਕਿ ਮੈਂ ਆਪੇ ਵੈਰਾ ਬਣਾ ਲੈਂਦੀਦਾ ਨਾ ਬੱਚੇ ਸਕੂਲ ਆਪੇ ਇਡਲੀ ਵਗੈਰਾ ਲੈ ਜਾਂਦੇ ਨੇ ਤੇ ਮੈਂ ਉਹਦੇ ਵਾਸਤੇ ਨਾ ਫਿਰ ਮੋਟੀ ਤੁੂਜੀ ਲੈ ਕੇ ਆਉਂਦੇ ਆ
ਹਮ ਤੇ ਆਪੇ ਕਿਵੇਂ ਬਣਾਦੇ ਆ
ਆਪਾਂ ਵੀ ਬਸ ਸੂਜੀ ਦਾ ਹੀ ਬਨਾਦੇ ਹਾਂ
ਮੋਮੋਸ ਵਾਂਗ ਹੀ ਬਣਦੇ ਹੋਣੇ ਆ ਉਹ ਵੀ
ਹਾਂਜੀ ਹਾਂਜੀ ਜਿਵੇਂ ਅਸੀਂ ਸੂਜੀ ਦਾ ਘੋਲ ਖੋਲਦੇ ਹ ਨਾ
ਅੱਛਾ।
ਚੇ ਕੋਲ ਦ ਸੇਮ ਕੋਲ ਹੁੰਦੈ। ਬਸ ਔ ਆਪੇ ਸਟੈਂਡ ਹੂਦੈ ਚੋਪੇ ਪਾ ਰਿੰਦੇ ਐ ਬਸ।